ਸਈ ਗੱਲ ਏ।
ਹੈਲੋ।
ਸਤਿ ਸ੍ਰੀ ਅਕਾਲ ਸਰ ਜੀ ਕੀ ਹਾਲ ਨੇ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਓ?
ਹੋਰ ਠੀਕ ਓ?
ਹਾਂਜੀ ਵਧੀਆ ਜੀ, ਤੁਸੀਂ ਦੱਸੋ ਕੀ ਹਾਲ ਨੇ ਥੁਵਾਡੇ?
ਵਧੀਆ ਜੀ, ਵਧੀਆ-ਵਧੀਆ, ਵਧੀਆ ਜੀ, ਵਧੀਆ।
ਘਰ ਪਰਿਵਾਰ ਠੀਕ ਐ ਜੀ ਸਭ?
ਸਭ ਠੀਕ ਜੀ, ਤੁਸੀਂ ਸੁਨਾਓ? ਕਿਸ ਤਰ੍ਹਾਂ ਚੱਲ ਰਿਆ।
ਵਧੀਆ ਜੀ, ਵਧੀਆ, ਸਭ ਵਧੀਆ ਚੱਲ ਰਿਐ ਜੀ, ਰੱਬ ਦੀ ਕਿਰਪਾ ਏ। ਹਾਂਜੀ, ਸਭ ਵਧੀਆ ਜੀ। ਹੋਰ ਵਧੀਆ ਜੀ। ਬਸ ਕੋਛ ਨੀ ਜੀ, ਏਦਕੀ ਤੇ ਗਰਮੀ ਬੋਤ ਪੈਰੀ ਏ ਬਸ ਤੇ ਗਰਮੀ ਦਾ ਆਨੰਦ ਲੈਰੇ ਆ।
ਅੱਛਾ-ਅੱਛਾ, ਗਰਮੀਆਂ ਤਾਂ ਹੈ ਈ ਐ ਚਾਰੋਂ ਪਾਸ
ਹਾਂਜੀ, ਬੋਤ ਐ ਹੈਤ ਐਤਕੀ ਤਾਂ। ਹੋਰ ਤੇ, ਤੁਸੀਂ ਕੀ ਕਰਦੇ ਓ ਜੀ?
ਬਾ ਥੋੜ੍ਹੀ ਜੀ ਖੇਤੀਬਾੜੀ ਏ ਜੀ, ਬਾਕੀ ਗੱਡੀ ਦਾ ਕੰਮ ਐਂ ਆਪਣਾ। ਵੱਡੀ ਗੱਡੀ ਪਾਈ, ਹਾਂ ਆ ਵੱਡੀ ਗੱਡੀ ਪਾਈ ਟਰੱਕ, ਬੰਬੇ ਚੱਲਦੇ ਆ।
ਨਹੀ ਤੇ ਖੇਤੀ, ਕਿਸ ਚੀਜ਼ ਦੀ ਕਰ ਰਹੇ ਓ ਤੁਸੀਂ ਹੁਣ। ਖੇਤੀ ਕਾਜ, ਕਿਸ ਚੀਜ਼ ਦੀ ਕਰਦੇ ਹੁੰਨੇ ਓ ਮਤਲਬ, ਝੋਨਾ ਬੀਜਦੇ ਹੁੰਦੇ ਓ ਕਿ ਨਰਮੇ ਵਗੈਰਾ, ਕੀ ਕਰਦੇ ਓ।
ਸਾਰਾ ਕੁਸ਼ ਈ, ਸਾਰਾ ਕੁਸ਼ ਈ।
ਅੱਛਾ, ਠੀਕ ਏ ਜੀ।
ਸਾਰਾ ਕੁੱਛ ਈ ਲਾ ਲੀ ਦਾ, ਹਮ ਜ਼ਿਆਦਾ ਤੇ ਥੋੜੀ ਜੀ ਹੈਗੀ ਐ, ਤਿੰਨ ਕਿੱਲੇ ਐਂ।
ਹਾਂ-ਹਾਂ। ਮਤਲਬ ਉਹ-ਉਹ ਹੈ ਵੀ ਚਲੋ, ਘਰ ਵਾਸਤੇ ਸਾਰੀ ਸਬਜ਼ੀ ਵਗੈਰਾ ਵੀ ਕਰ ਲਈ ਹਨਾ।
ਹਾਂ-ਹਾਂ, ਹਾਂ-ਹਾਂ, ਨਹੀਂ ਮੈਂ ਤੇ ਵੈਹੇ ਵੀ ਠੇਕੇ ਤੇ ਦਿੱਤੀ ਹੋਈ ਜੀ।
ਅੱਛਾ ਮਤਲਬ, ਆਪ-ਆਪ ਨੀ ਕਰਦੇ ਨਾ।
ਨਾ-ਨਾ ਆਪ ਨੀ ਕਰਦਾ, ਆਪ ਤੇ ਚਹੀਦਾ ਥੋੜਾ ਬਹੁਤ ਆਪਣੇ ਘਰ ਵਾਸਤੇ ਅਨਾਜ ਲੈਈਦਾ। ਜਾ ਕੇ ਵੱਡੇ ਭਰਾ ਨੂੰ ਈ ਦਿੱਤੀ ਐ ਜੀ।
ਹਾਂਜੀ, ਚਲੋ ਵਧੀਆ ਜੀ ਫੇਰ ਤਾਂ।
ਹਾਂ। ਵੈਹੇ, ਤੀਹ ਜ਼ਾਰ ਰਪੈ ਕਿੱਲਾ ਹੈਗਾ ਨਾ, ਨੱਬੇ ਜ਼ਾਰ ਰਪੇ ਆ ਜਾਂਦੇ ਨੇ ਸਾਲ ਦੇ।
ਹਾਂ ਇਹ ਤਾਂ ਹੈ ਈ, ਠੀਕ ਐ ਚਲੋ, ਉਹ ਇਹ ਵੀ ਆਪਾਂ ਨੂੰ ਟੈਨਸ਼ਨ ਨਹੀਂ, ਕੋਈ ਮੌਸਮ ਦੀ, ਕੋਈ ਮਾਰਦਾ ਆਪ ਹੈ ਹਨਾ।
ਨਹੀਂ ਮੌਸਮ ਦੀ ਮਾਰ ਦਾ ਕੀ ਬਸ, ਹੁਣ ਥੋੜਾ ਨਾ ਸਰੀਰ ਜਵਾਬ ਦੇਣ ਲੱਗ ਗਿਆ। ਇਸ ਕਰਕੇ ਆਪੇ ਹੁਣ
ਮਲਬ ਹੁੰਦਾ ਨੀ ਐ ਨਾ, ਹਾਂ।
ਹਾਂ ਤੇ ਜਿਹੜੇ ਖੇਤਾਂ 'ਚ ਨੌਕਰ ਪੈਲੇ ਆਲੀ ਗੱਲ ਸੀ ਕਿ ਉਹ ਗੱਲ ਹੁਣ ਰਹੀ ਨੀ।
ਓਹ ਗੱਲ ਨੀ ਰਈ, ਸਹੀ ਐ ਜੀ, ਹੁਣ ਤਾਂ ਹਾਂ ਹੁਣ ਤਾਂ ਬੰਦੇ ਮਿਲਦੇ ਨੀਗੇ ਜੀ, ਕੰਮ ਕਰਨ ਆਸਤੇ।
ਨਹੀਂ-ਨਹੀਂ ਜੀ, ਪਹਿਲਾਂ ਹਾਲੀ ਰੱਖਿਆ ਹੋਇਆ ਸੀ, ਉਹ ਬਸ ਉ, ਉਹ, ਉਹਨੂੰ ਡੇਲੀ ਪੈਹੈ ਦ‌ਈਦੀ ਸੀ, ਖੁਲਾ-ਡੁਲਾ ਉਹਦੀ ਇੱਜਤ ਵੀ, ਨਾਜ਼ ਵੀ ਦਈਦਾ ਸੀ ਸਭ ਕੁਝ ਤੇ ਘਾਰ ਬੱਚਿਆਂ ਕਰ ਰੱਖਿਆ ਹੋਇਆ ਸੀ, ਬਸ ਉਹ ਵੀ ਨਖ਼ਰੇ ਖਾਣ ਲੱਗ ਗਿਆ ਫੇਰ-ਫੇਰ ਭਰਾ ਹੁੰਨੀ ਲੇਗੇ
ਦੇਖੇਆ ਜੀ, ਮੈਂ ਆਪ ਦੇਖੇਐ ਵੀ ਜਿਹੜੇ ਆਪਾਂ ਹਾਲੀ ਰੱਖਦੇ ਹਾਂ ਨਾ, ਬੰਦੇ ਹੁਣ ਰੱਖਦੇ ਹਾਂ ਖੇਤ 'ਚ ਚੋਥੇ ਚੌਥੇ ਹਿੱਸੇ ਰੱਖੀਏ, ਪੰਜਵੇਂ ਰੱਖੀਏ, ਅੱਧੇ ਦੇ ਰੱਖੀਏ ਹੈਨਾ ਉਹ ਬਿਲਕੁਲ ਏਦਾਂ ਕਰਦੇ ਨੇ ਵੀ ਜਿਵੇਂ ਸਾਨੂੰ ਤਾਂ ਰਿਸ਼ਤੇਦਾਰ ਦੇ ਰਿਸ਼ਤੇਦਾਰਾ ਦੀ ਤਰ੍ਹਾਂ ਟਰੀਟ ਕਰੋ ਸਾਨੂੰ।
ਹਾਂ-ਹਾਂ
ਹਾਂ ਉਹ ਹੈ ਨਾ ਬਈ ਉਹ ਕੰਮ ਕੰਮ ਕਰਦੇ ਨੀ ਗੇ ਉਹ ਤੇ ਉਹਨਾਂ ਨੂੰ ਫਾਈਵ ਸਟਾਰ ਵਾਲੇ ਚਾਹੀਦੇ ਨੇ ਸਾਰਾ ਕੁਛ
ਅੱਛਾ ਫੇਰ ਉਹ ਹਲੀ ਜੇੜਾ ਹੁੰਦਾ ਉਹ ਪਿੰਡ ਦਾ ਬੰਦਾ ਹੁੰਦਾ ਉਹਨੂੰ ਬੰਦਾ ਕੁੱਛ
ਹਾਂ ਬੰਦਾ ਕੁਛ ਕਹਿ ਵੀ ਨਹੀਂ ਸਕਦਾ ਖਿੱਚ ਕੇ ਉਹ ਕਹਿੰਦਾ ਬਈ ਹਾਂ ਬਸ, ਆਹ ਉਹੀ ਹੈ ਨਾ ਸਹੀ ਏ ਜੀ ਬਈ ਉਹ ਮੂੰਹ ਲਿਹਾਜ਼ ਦਾ ਬੰਦਾ ਰਹਿੰਦਾ ਜੇੜ ਜਿਹਨੂੰ ਆਪਾਂ ਖੇਤ ਚ ਛੱਡਦੇ ਹੁੰਨੇ ਆ ਤੇ ਇਸ ਕਰਕੇ ਕੁਛ ਕਹਿ ਵੀ ਨਹੀਂ ਸਕਦੇ ਜੇ ਪਾਸੇ ਦਾ ਹੋਵੇ ਬੰਦਾ ਫੇਰ ਵੀ ਬੰਦਾ ਖਿੱਚਦੇ ਉਹਨੂੰ।
ਬਿਲਕੁਲ-ਬਿਲਕੁਲ ਜੀ ਬਿਲਕੁਲ। ਬਿਲਕੁੱਲ ਹਾਂਜੀ ਬੋਲੋ ਜੀ।
ਸਾਡੇ ਤੇ ਇੱਧਰ ਬਹੁਤੇ ਕਿੰਨੂੰ ਵਗੈਰਾ ਲੱਗਦੇ ਨੇ ਬਾਗ ਲੱਗੇ ਹੋਏ ਨੇ।
ਅੱਛਾ-ਅੱਛਾ।
ਹੂੰ ਬਸ ਉਹੀ ਹੈ ਚੱਲਦਾ ਸਾਡੇ ਤਾਂ।
ਕਿੰਨਾ ਕੁ ਝਾੜ ਨਿਕਲ ਕਿੰਨਾ ਕੁ ਝਾੜ ਨਿਕਲ ਜਾਂਦਾ ਇੱਕ ਪੇਡੇ ਤੋਂ?
ਕਿੰਨੂੰ ਦਾ ਜੀ ਇਹ ਦੇਖ ਮੰਨ ਕੇ ਚਲੋ ਜੇ ਮੌਸਮ ਠੀਕ ਰਵੇ ਗਰਮੀ ਗੁਰਮੀ ਨਾ ਪਵੇ, ਤੇ ਮਨ ਕੇ ਚਲੋ ਤਿੰਨ ਕਿੱਲੇ ਨੇ ਆਪਣੇ ਕੋਲ ਕਿੰਨੂੰ ਦਾ ਬਾਗ ਹੈਗਾ ਜੇੜਾ ਤੇ ਉਹ ਛੇ ਸੌ ਕੁਵਂਟਲ ਤੱਕ ਕੱਟ ਦਿੰਦਾ ਮਾਲ।
ਅੱਛਾ ਜੀ।
ਹਾਂਜੀ, ਔਰ ਉਹ ਥੋੜ੍ਹਾ ਮੌਸਮ ਤੇ ਹੈ।
ਅਹ ਰੇਟ ਨੀਵਾਂ ਜਾਂਦਾ ਠੀਕ ਠਾਕ ਚਲਾ ਜਾਂਦਾ?
ਨਹੀਂ ਰੇਟ ਰੇਟ ਹੁਣ ਪਿਛਲੇ ਕਈ ਸਾਲਾਂ ਤੋਂ ਮੰਨ ਕੇ ਚਲੋ ਬਈ ਲਗਭਗ ਅਠਾਰਾਂ ਰੁਪਏ ਵੀਹ ਰੁਪਏ ਅਠਾਰਾਂ ਅੱਠ ਅਠਾਰਾਂ ਵੀ ਰਹਿੰਦਾ ਰਹਿੰਦਾ ਤੇ ਉਸ ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਵੇਚਿਆ ਸੱਤ ਰੁਪਏ ਛੇ ਰੁਪਏ ਅੱਠ ਰੁਪਏ ਵੀ ਵੇਚਿਆ। ਹੁਣ ਪੰਜ ਛੇ ਸਾਲਾਂ ਤੋਂ ਮੰਨ ਕੇ ਚਲੋ ਬਈ ਠੀਕ ਹੈ ਰੇਟ ਅਹੰਦਾ।
ਹੂੰ।
ਬਸ ਹੁਣ ਤਾਂ ਜੇ ਇਹ ਜਿਵੇਂ ਗਰਮੀ ਪੈ ਰਹੀ ਹੈ ਨਾ ਇਹ, ਇਹ ਨੀ ਸੈੱਟ ਰਹਿੰਦੀ ਬੂਟੇ ਨੂੰ।
ਹੂੰ।
ਹੁਣ ਜਿਵੇਂ ਛੋਟੀਆਂ ਨਿੰਬੂ ਦੇ ਸਾਈਜ਼ ਦਾ ਕਿਨੂੰ ਲੱਗਿਆ ਹੋਇਆ ਬੂਟੇ ਨੂੰ
ਹੂੰ।
ਤੇ ਜਦੋਂ ਨਿੰਬੂ ਦੇ ਸਾਈਜ਼ ਦਾ ਬੂਟਾ ਲੱਗੇ, ਹੂੰ, ਉਹਨੂੰ ਨਾ ਏ ਗਰਮੀ ਨਹੀਂ ਜਚਦੀ ਬਸ।
ਹੁਣ ਗਰਮੀ ਚ ਕਈ ਅਰਾਂ ਭਰਾ ਵੀ ਕਹਿੰਦਾ, ਕਹਿੰਦਾ ਪਾਣੀ ਜ਼ਿਆਦਾ ਲਾਨਾ ਪੈਂਦਾ।
ਹਾਂਜੀ ਪਾਣੀ
ਹੁਣ ਮੈਂ ਪਿੱਛੇ ਗਯਾ ਹੋਯਾ ਸੀ ਕਹਿੰਦਾ ਸਵੇਰ ਦਾ ਚੱਲ ਰਿਹਾ ਟੂਵੈਲ ਕਹਿੰਦਾ ਐਹ ਦੇਖ ਲੈ ਹੁਣ ਚਾਰ ਵੱਜਣ ਆਲੇ ਨੇ।
ਸਹੀ ਏ ਜੀ।
ਹਾਂ ਕਿਉਂਕਿ ਲੈਟ ਠੀਕ ਆਂਦੀ ਏ ਨਾ ਉੱਧਰ ਕਿਉਂਕਿ ਹਿਮਾਚਲ ਦੇ ਨਾਲ ਈ ਲੱਗਦਾ।
ਹੂੰ।
ਹੂੰ, ਫ਼ੇਰ ਉਹ ਕਹਿੰਦਾ, ਕਹਿੰਦਾ ਬਸ ਇਹ ਦੇਖ ਲੈ। ਜਦਕਿ ਵਾ ਵਾੜ ਦਾ ਪਾਣੀ ਵੀ ਹੈਗਾ ਹੈ ਸਰਕਾਰੀ। ਵਾੜ ਦਾ ਵੀ ਪਾਣੀ ਹੈਗਾ ਹੈ।
ਨਹੀਂ ਤੁਸੀਂ ਹਿਮਾਚਲ ਦੇ ਨੇੜੇ ਤੁਵਾਡੇ ਖੇਤ ਪੈ ਜਾਂਦੇ ਨੇ ਮਤਲਬ ਤੁਸੀ ਜਿਵੇਂ ਨਵੇਂ ਸ਼ ਸ਼ਹਿਰ ਦੇ ਏਰੀਏ ਦੇ ਵਿੱਚੋ ਹੁਸ਼ਿਆਰਪੁਰ ਏਰੀਏ ਦੇ ਵਿੱਚ ਰਹਿੰਦੇ ਔ ਤੁਸੀ?
ਨਾ ਜੀ ਨਾ। ਆਪਣਾ ਐਧਰ ਹਰਿਆਣਾ ਟੱਪ ਕੇ ਜੀ ਹੇਮਕੁੰਟ ਸਾਹਬ ਜਾਈਦਾ ਹੈ ਨਾ ਜੀ ਹੇਪੁੰਟ
ਹਾ ਮਤਲਬ ਪੰਜਾਬ ਤੋਂ ਬਾਹਰ ਹੀ ਹੈਗੇ ਓ ਨਾ?
ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ
ਪੰਜਾਬੀ ਤੇ ਤੁਸੀਂ ਵਦੀਆ ਬੋਲ ਰਹੇ ਹੋ
ਨਈ ਅਸੀ ਸਾਰੇ ਪੰਜਾਬ ਹੀ ਸੀ ਨਾ, ਪਹਿਲਾਂ।
ਅੱਛਾ ਹਾਂਜੀ ਪਹੈਲਾਂ ਤਾਂ ਪੰਜਾਬ ਹੀ ਸੀਗਾ। ਹਰਿਆਣਾ ਵੀ ਆਪਣੇ ਉੰਨੀ ਸੌ ਛਿਆਠ ਦੇ ਵਿੱਚ ਵੱਖਰਾ ਹੋਇਆ ਸੀਗਾ।
ਹਾਂ ਜੀ
ਹਾਂ, ਉਸ ਤੋਂ ਪਹੈਲਾਂ ਤਾਂ ਪੰਜਾਬ ਹੀ ਸੀਗਾ।
ਹੂੰ।
ਆਪਣੀ ਤੇ ਜੀ ਗਰਮੀ ਤਾਂ ਬਹੁਤ ਪੈ ਰਹੀ ਹੈ। ਥੋੜ੍ਹੀ ਕਿੰਨੂ ਨੂੰ ਮਾਰ ਪੈ ਰਹੀ ਹੈ ਬਸ ਹੁਣ ਤਾਂ ਏ ਹੈ ਬਈ ਹਾਂ ਜੇ ਟੈਮ ਸਿਰ ਪਾਣੀ ਵਗੈਰਾ ਲੱਗ ਜਾਣ ਓਹਨੂੰ ਤੇ ਫੇਿਰ ਤਾਂ ਬੱਚਤ ਰੈ ਜਾਏਗੀ। ਬਾਕੀ ਪਿਛਲੇ ਮਨ ਕੇ ਚਲੋ ਹਫ਼ਤੇ ਦੇ ਵਿੱਚ ਬੋਤ ਗਰਮੀ ਹੋਈ ਪਈ ਹੈ ਇੱਥੇ। ਥਾਡੇ ਵਲ ਵੀ ਗਰਮੀ ਬੋਤ ਹੈਗੀ? ਹੋਰ, ਹੋਰ ਸੁਣਾਓ ਜੀ ਕੁਛ।
ਹੈਲੋ, ਹਾਂਜੀ-ਹਾਂਜੀ।
ਹਾਂਜੀ, ਬੋਲੋ।
ਹੈਲੋ
ਹਾਂਜੀ-ਹਾਂਜੀ, ਸਾਡੀ ਵੀ ਨਾ ਵੈਸੇ ਐਥੇ ਸਾਡੇ ਵੀ ਐਧਰ ਵੈਸੇ ਝੋਨਾ ਬੀਜ ਦੇਂਦੇ ਨੇ। ਝੋਨਾ, ਹਾਂ ਝੋਨਾ ਬੀਜ ਦਿੰਦੇ ਨੇ ਪਰ ਸਾਡੇ ਪਾਨੀ ਕਰਕੇ ਨਾ ਓਹ ਕੈ ਰਹੇ ਨੇ ਬੀ ਛ ਸਾਨੂੰ ਟਿਊਵੈਲਾਂ ਦਾ ਖਰਚਾ ਬਹੁਤ ਪੈਂਦਾ ਪਾਣੀ ਦਾ, ਝੋਨੇ ਤੇ ਹਾਂ ਕਿਉਂਕਿ ਸਾਡੇ ਓਹ ਸੋਲਰ ਵਗੈਰਾ ਹਲੇੇ ਤੱਕ ਲੱਗੇ ਨ੍ਹੀਂ ਹੋਏ ਐਧਰ। ਤੇ ਸਾਨੂੰ ਇੰਜਣਾਂ ਤੇ ਯਾ ਟਰੈਕਟਰਾਂ ਤੇ ਚਲੋਣਾ ਪੈਂਦੈ।
ਹਾਂ, ਨਈਂ ਭਰਾ ਹੋਰੀ ਵੀ ਟਰੈਕਟਰ
ਹਾਂਜੀ।
ਮੋਟਰ ਲਗੀ ਹੋਈ ਏ ਬਾਕੀ ਓਹਨਾ ਦੇ ਓ ਤਿੰਨ ਚਾਰ ਕੱਲ ਸਬਸਿਡੀ ਮਿਲ ਰਹੀ ਏ ਨਾ। ਓ ਨਾਲ ਤਿੰਨ ਚਾਰ ਪਲੇਟਾਂ ਓਹਨਾਂ ਨੇ ਟੂਐਲ ਵਾਲੇ ਕਮਰਾ ਜੇਹੜਾ ਵੱਡਾ ਜਾ ਪਾਇਆ ਹੋਇਆ ਸੀ ਓਹਨਾਂ ਨੇ ਓਥੇ ਸੋਲਰ ਸੋਲਰ ਲਵਾਇਆ ਐ।
ਹਾਂ।
ਹੁਮ।
ਸਾਡੇ ਵੀ ਪਲੈਨਿੰਗ ਚੱਲ ਰਹੀ ਏ ਅਗਲੇ ਸਾਲ ਲਗਵਾਉਣ ਦੀ, ਚੱਲ ਰਹੀ ਏ ਪਲੈਨਿੰਗ।
ਤਿੰਨ ਕਿਲੋ ਵਾਟ ਤੇ ਅਠੱਤਰ ਹਜ਼ਾਰ ਦੀ ਸਬਸਿਡੀ ਮਿਲੀ ਨਾ
ਹਾਂ, ਓਈ ਏ ਨਾ ਜੀ ਵੀ ਡੀਜ਼ਲ ਦੇ ਨਾ ਖਰਚੇ ਨੀ ਪੂਰੇ ਹੁੰਦੇ।
ਕਿੱਥੇ ਹੁੰਦੇ ਨੇ ਡੀਜ਼ਲ ਬੜਾ ਮੈਂਗਾ ਜੀ ਬੜਾ ਮੈਂਗਾ ਬੜਾ।
ਹਾਂ ਡੀਜ਼ਲ ਤੇ ਐਤਕੀ ਹੋਰ ਵੀ ਮਹਿੰਗਾ ਹੋ ਗਿਆ ਤੇ ਖਰਚਾ ਸੇਹਤ ਕਿਤੇ ਪੂਰੀ ਹੋਣੇ ਏ ਨਾ ਓਂਹਦੇ ਕਰਕੇ, ਤਾਂ ਪਲੈਨਿੰਗ ਚੱਲ ਰਹੀ ਹੈ ਅਗਲੇ ਸਾਲ ਤੋਂ ਸੋਲਰ ਲਵਾਉਣ ਦੀ।
ਹੂੰ, ਨਈਂ ਸੋਲਰ ਤੇ ਦੇਖੋ ਜੀ ਬੋਹਤ ਵਦੀਐ ਬੋਹਤ ਵਦੀਆ। ਮਸੂਸ ਈ ਨਈ ਹੁੰਦਾ ਘਰ ਬਿਜਲੀ ਦਾ ਬਿੱਲ ਆ ਰਿਹਾ ਕਿ ਨਹੀਂ ਆ ਰਿਹਾ। ਹਾਂਜੀ।
ਨਈ ਏਹ ਸਿਸਟਮ ਤਾਂ ਵਦੀਆ ਜੀ ਘਰਾਂ ਦੇ ਵੀ ਲੱਗ ਰਹੇ ਨੇ ਖੇਤਾਂ ਦੇ ਵੀ ਲੱਗ ਰਹੇ ਨੇ ਤੇ ਹਾਂ, ਚਾਰ ਯਾ ਪੰਜ ਕਿੱਲੋ ਵਾਟ ਦਾ ਲਗਵਾਣ ਤੋਂ ਬਾਅਦ ਬਾ ਪਤਾ ਈ ਨਹੀਂ ਲੱਗਦਾ ਬੀ ਬਿਜਲੀ ਆਈ ਏ ਕਿ ਗਈ ਏ।
ਹਾਂਜੀ, ਲੋਕੀ ਜਿਨ੍ਹਾਂ ਦੇ ਘੱਟ ਕਮਰੇ ਨੇ ਓਹ ਵੀ ਆਪਨੇ ਘਰ ਮਲਬ ਕਿ ਅਹੀ ਜੇ ਕਮਰੇ ਠੀਕ ਨੇ ਉਹਨਾਂ ਦੇ ਜਿਨਾਂ ਦੇ ਚਾਰ- ਪੰਜ ਕਮਰੇ ਨੇ ਉਹ ਆਪਣਾ ਕਿੱਲੋ ਵਾਟ ਵਧਾ ਕੇ ਤੇ ਉਹ ਵੀ ਇਹੀ ਲਵਾ ਰਹੇ ਨੇ ਸੋਲਰ ਸਿਸਟਮ।
ਹਾਂਜੀ ਸੋਲਰ ਲਆ ਰਹੇ ਨੇ। ਅਸ, ਮੈਂ ਕਹਿ ਰਿਹਾ ਨਾ ਅਸੀਂ ਵੀ ਪਲੈਨਿੰਗ ਕਰ ਰਹੇ ਹਾਂ ਅਗਲੇ ਸਾਲ ਖੇਤ ਤੇ ਘਰੇ ਦੋਨ -ਦੋਨੋਂ ਜਗ੍ਹਾ ਲਵਾਉਣ ਦੀ ਇੱਛਾ ਐ।
ਨਹੀਂ ਘਰੇ ਤੇ ਲੋਓ ਜੀ। ਇਹਦੇ ਕਹਿਣਾ ਨਾਲ ਘਰੇ ਤੇ ਲਵਾਈ ਲੋਓ ਪਹਿਲਾਂ।
ਅੱਛਾ।
ਹਾਂ ਘਰੇ ਤੇ ਲਵਾਈ ਲੋਓ ਘਰੇ ਤੇ ਲਵਾਈ ਲੋਓ। ਕਿਉਂਕਿ ਜੇ ਤੁਸੀਂ ਤਿੰਨ ਕਿਲੋ ਵਾਟ ਦਾ ਲਓਗੇ ਉਹਦੇ ਤੇ ਸਬਸਿਡੀ ਮਿਲੇਗੀ- ਮਿਲੇਗੀ।
ਹਾਂਜੀ ਅਠੱਤਰ ਹਜ਼ਾਰ ਉਹ ਤਾਂ ਉਹ ਤਾਂ ਮਿਲਣੀ- ਮਿਲਣੀ ਹੈ ਭਾਂਵੇ ਪੰਜ ਤਾਂ ਲਵਾਈਏ ਭਾਵੇ ਤਿੰਨ ਤ ਲਵਾਈਏ। ਹਾਂ। ਮੈਂ ਪੁੱਛਿਆ ਤਾਂ ਸੀਗਾ ਪਤਾ -ਪੁਤਾ ਤਾਂ ਕੀਤਾ ਸੀਗਾ ਉਹ ਅਠੱਤਰ ਹਜ਼ਾਰਂ ਤੁਸੀਂ ਕਹਿ ਰਹੇ ਹੋ ਨਾ ਉਹੀ ਕਹਿ ਰਹੇ ਸੀਗੇ ਬਾਈ ਅਠੱ-ਅਠੱਤ ਅੱਠਤਰ ਹਜ਼ਾਰ ਦੀ ਸਬਸਿਡੀ ਮਿਲੇਗੀ ਜੀ ਤੇ ਬਾਕੀ ਜੇੜਾ ਖਰਚਾ ਹੋਏਗਾ ਓ ਲੱਗ ਜੇਗਾ।
ਹਾਂ ਜੀ। ਹਾਂ ਜੀ- ਹਾਂਜੀ।
ਹਾਂ ਤੇ ਵੈਸੇ ਤੁਸੀਂ ਕੈ ਰੇ ਓ ਫਾਇਦਾ ਈ ਐ ਏਂਦਾ। ਬਿਜਲੀ ਬੁਜਲੀ ਦਾ ਕੋਈ ਟੈਸ਼ਨ ਹੈ ਨੀ ਫਿਰ। ਹੁਣ ਦੋ -ਤਿੰਨ ਦਿਨ ਗਰਮੀਆਂ ਦੇ ਵਿੱਚ ਨਾ ਬਿਜਲੀ ਦੇ ਕੱਟ ਬੜੇ ਲੱਗ ਰਹੇ ਨੇ।
ਹਾਂ ਜੀ ਹਾਂਜੀ ਕੱਟ ਇਧੱਰ ਵੀ ਬੜੇ ਲੱਗ ਰਹੇ ਨੇ।
ਜੀ ਹਾਂ ਕੱਟ ਲੱਗ ਰੇ ਨੇ ਬਿਜਲੀ ਦੇ, ਤੇ ਉਨ ਦੇ ਕਰਕੇ ਗਰਮੀ ਜਾਦਾ ਈ ਰੈਂਦੀ ਹੁਣ।
ਹਾਂ
ਹੋਰ ਕਦੇ ਲੱਗਦਾ ਪੰਜਾਬ ਨੂੰ ਗੇੜਾ ਜੀ ਤੋਹਾਡਾ?
ਅ, ਬਿਲਕੁਲ ਲੱਗਦਾ ਜੀ। ਹੂੰ
ਕੋ-ਕੋਈ ਨੀ ਆਜਿਓ ਜੇ ਆਪਣੇ।
ਹੁਣ, ਹੁਣ ਦਰਬਾਰ ਸਾਹਿਬ ਗਏ ਸੀ।
ਅੱਛਾ ਜੀ।
ਹੂੰ ਹਾਲੇੇ ਹਫ਼ਤਾ ਕੁ ਹੋਇਆ ਹੋ ਕੇ ਆਇਆ ਬਾਘਾ ਬਾਡਰ, ਦਰਬਾਰ ਸਾਹਿਬ।
ਹਾਂ
ਹਾਂਜੀ
ਹੋਰ ਤੁਸੀਂ ਏ ਮਤਲਬ ਥੋਡਾ ਕਾਰੋਬਾਰ ਈ ਚੱਲਦਾ ਨਾ ਫੇਰ ਹੁਣ ਤਾਂ ਖੇਤੀ ਤੋਂ ਇਲਾਵਾ ਦਾ ਨਾ ਵੀ?
ਹਾਂਜੀ -ਹਾਂਜੀ- ਹਾਂਜੀ, ਬ ਕਾਰੋਬਾਰ ਈ ਹੈਗਾ ਖੇਤੀ ਤੋਂ ਇਲਾਵਾ।
ਵਧੀਆ ਚੱਲੇ ਓ ਰੱਬ- ਕਰੇ ਵਧੀਆ ਚੱਲਦਾ ਰਵੇ ਕੰਮ। ਹੂੰ ਕੋਈ ਨੀ ਜੀ ਮਾਰਿਓ ਗੇੜਾ ਪੰਜਾਬ ਨੂੰ ਕਦੇ।
ਹਾਂ ਮਾਰਾਂਗੇ ਜੀ ਮਾਰਾਂਗੇ, ਮਾਰਾਂਗੇ ਬਿਲਕੁਲ ਮਾਰਾਂਗੇ ਜੀ। ਹੋਰ ਤੁਸੀਂ ਵੀ ਮਾਰਿਆ ਜੇ ਕਿਉਂਕਿ ਅਸੀਂ ਰਸਤੇ' ਚ ਈ ਬੈਠੇ ਆਂ ਤੁਆਡੇ, ਜੇ ਤੁਸੀਂ ਹੇਮਕੁੰਟ ਸਾਬ ਜਾਣਾ ਤੇ- ਸਾਡਾ ਏਰੀਆ ਕਰਾਸ ਕਰਕੇ ਜਾਓਗੇ। ਹਾਂ ਸਾਡੇ ਏਰੀਏ ਚੋ ਨਿਕਲ ਕੇ ਜਾਓਗੇ, ਜੋ ਹੋਰ ਕੋਈ ਰਸਤਾ ਈ ਨੀ ਹੈਗਾ।
ਠੀਕ ਏ ਜੀ।
ਹਾਂ, ਠੀਕ ਏ ਜੀ ਅੰਕਲ ਜੀ। ਸਤਿ ਸ੍ਰੀ ਕਾਲ ਜੀ ਵਧੀਆ ਲੱਗਿਆ ਗੱਲ ਕਰਕੇ ਜੀ।
ਛੇਤੀ